ਹੈਲੋ, ਹਾਂਜੀ ਸਸ ਰੀ ਕਾਲ ਜੀ।
ਸਸ਼ ਰੀ ਕਾਲ ਜੀ, ਕੀ ਹਾਲ-ਚਾਲ ਐ ਤੁਹਾਡੇ?
ਹਾਂਜੀ-ਹਾਂਜੀ, ਵਧੀਆ ਜੀ ਵਧੀਆ, ਆਪ ਜੀ ਸੁਣਾਓ, ਆਪ ਜੀ
ਜੀ ਬਹੁਤ ਵਧੀਆ, ਘਰ ਪਰਿਵਾਰ ਸਭ ਠੀਕ।
ਹਾਂਜੀ-ਹਾਂਜੀ, ਸਭ ਚੜਦੀ ਕਲਾ ਜੀ।
ਚਲੋ ਚੜਦੀ ਕਲਾ ਚੀ ਰਹਿਣਾ ਚਾਹੀਦਾ।
ਹਾਂਜੀ-ਹਾਂਜੀ, ਆਪ ਜੀ
ਸਭ ਵਧੀਆ, ਮਿਹਰ ਐ ਸਹੀ ਐ ਬਿਲਕੁਲ।
ਹਾਂਜੀ-ਹਾਂਜੀ, ਵਧੀਆ ਜੀ।
ਤੁਹਾਡੇ ਸਭ ਦੀ, ਹਾਂਜੀ ਸਹੀ ਐ ਦੁਆਵਾਂ।
ਹਾਂਜੀ-ਹਾਂਜੀ, ਬਸ ਔਰ ਕੀ ਕਰ ਰਹੇ ਸੀ ਤੁਸੀਂ।
ਬਸ ਕੁਛ ਨੀ ਬੈਠੀ ਤੀ, ਕਿਉਂਕਿ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ। ਤੇ ਬੱਚੇ ਹੁਣ ਤਾਂ ਛੁੱਟੀਆਂ ਖਤਮ ਹੋਣ ਤੇ ਵੀ ਆ ਗੀਆਂ। ਸਾਰਾ ਟੈਮ ਨਿਕਲ ਗਿਆ, ਪਰ ਬੱਚਿਆਂ ਦੀ ਉਹੀ ਚੀਜ਼ਾਂ ਕਿਉਂਕਿ ਅੱਜ-ਕੱਲ ਤੁਹਾਨੂੰ ਪਤਾ ਸ਼ੌਂਕ ਹੀ ਬੱਚਿਆਂ ਦੇ ਵੱਖਰੇ-ਵੱਖਰੇ ਐ। ਛੁਟੀਆ ਹੋਈਆਂ ਮੈਂ ਕਿਹਾ ਕੁਛ-ਕੁਛ ਕਰਲੋ, ਕੁੱਛ ਕਰਲੋ ਕੁੱਛ ਨਹੀਂ ਬੱਚੇ ਨੀ ਸੁਣਦੇ। ਕਿਉਂਕਿ ਅੱਜ-ਕੱਲ੍ਹ ਬੱਚੇ ਨਾ ਕੀ ਕਰਦੇ ਐ ਆਪ ਹਮ ਆਪਾਂ ਵੀ ਆਪਾਂ ਹੀ ਲੈ ਲਓ, ਜਿਵੇਂ ਆਪਾਂ ਵੀ ਕੁਛ ਨੀ ਕਰਦੇ ਆਲਸ ਆਲਸੀ ਹੋ ਜਾਣੇ ਆਂ, ਕਿਉਂਕਿ ਪਰ ਇਹ ਹੁੰਦਾ ਕਿ ਆਪਣੀ ਨੀਂਦ ਨੀ ਪੂਰੀ ਹੋਈ, ਤੇ ਹੁਣ ਪੂਰੀ ਹੋ ਜਾਵੇਗੀ।
ਅੱਛਾ ਜੀ।
ਹਾਂ ਕੋ ਕੋਸ਼ਿਸ਼ ਕਰਦੇ ਰਹਿੰਨੇ ਆਂ, ਪਰ ਗ ਜਿਵੇਂ ਕਹਿ ਲਓ ਕਿ ਬੱਚਿਆਂ ਨੂੰ ਤਾਂ ਲਗਾਣੇ ਆਂ, ਜਿਵੇਂ ਪੜ੍ਹਨਾ ਵੀ ਸਿਖਾਣੀ ਆਂ, ਕੋਈ ਖੇਡਣਾ ਸਿਖਾਂਣੀ ਆਂ, ਕੋਈ ਕਹਿੰਨੀ ਆਂ ਕੋਈ ਐਕਟੀਵਿਟੀ ਕਰਨ, ਕਿਤਾਬਾਂ ਪੜ੍ਹਨ ਕੋਈ ਅੱਛੀ-ਅੱਛੀ।
ਹੂੰ।
ਪਰ ਉਹੀ ਨਾ ਬੱਚੇ ਸੁਣਦੇ ਕਦੋਂ ਐ, ਤੁਹਾਨੂੰ ਪਤਾ। ਕਿਉਂਕਿ ਇੱਕ ਕਹਿੰਦੇ ਆ ਨਾ ਸ਼ ਆਪਣੇ ਇਹ ਸ਼ੌਂਕ ਦੇ ਉੱਤੇ ਐ, ਤੁਹਾਨੂੰ ਸਹੀ ਗੱਲ ਦੱਸਾਂ ਤਾਂ।
ਬਿਲਕੁਲ-ਬਿਲਕੁਲ, ਉੰਜ ਤੁਹਾਨੂੰ ਕੀ-ਕੀ ਸ਼ੌਕ ਏ।
ਬਈ ਮੈਨੂੰ ਤਾਂ ਸਭ ਤੋਂ ਜ਼ਿਆਦਾ ਸੰਗੀਤ ਸੁਣਨਾ ਬਹੁਤ ਪਸੰਦ ਐ।
ਅੱਛਾ ਜੀ, ਹੋਰ ਸਾਨੂੰ-ਸਾਨੂੰ ਸੁਣਾਣਾ ਪਸੰਦ ਐ।
ਵੈਰੀ ਗੁਡ।
ਹਾਂਜੀ, ਹਾਂਜੀ। ਅਸੀਂ ਥੋੜ੍ਹਾ ਮਤਲਬ ਕਿ ਹਾਂਜੀ ਕੀਰਤਨ ਥੋੜ੍ਹਾ ਕਰ ਲੈਂਦੇ ਹਾਂ ਹਾਰਮੋਨੀਅਮ ਵਜਾ ਕੇ ਨਾ ਜਿਵੇਂ
ਬਹੁਤ ਵਧੀਆ ਗੱਲ ਹੈ ਜੀ ਫਿਰ ਤਾਂ।
ਹਾਂਜੀ ਆ ਵੈਸੇ ਬਚਪਨ ਤੋਂ ਹੀ ਮਿਹਰ ਸੀ ਛੋਟਿਆਂ ਹੁੰਦਿਆਂ। ਤੋਂ ਹੀ ਬਈ ਸਾਨੂੰ ਲਗਨ ਹੈਗੀ ਸੀ ਇਸ ਚੀਜ਼ ਦੀ ਤੇ ਅਸੀਂ ਸਾਨੂੰ ਬਹੁਤ ਜ਼ਿਆਦਾ ਹੀ ਸੀ। ਗੁਰਦੁਆਰੇ ਜਾਂਦੇ ਸੀ। ਅਤੇ ਥੋੜ੍ਹਾ ਸਾਨੂੰ ਹੁੰਦਾ ਸੀ ਵੀ ਸਾਨੂੰ ਵੀ ਇਹ ਵਜਾਣਾ ਆਣਾ ਚਾਹੀਦਾ ਤੇ ਕੁਛ ਗਾਣ ਵਿੱਚ ਸੁਰਾਂ ਵਗੈਰਾ ਵੀ ਸਾਡੀ ਪੱਕੀਆਂ ਸਨ ਅਤੇ ਅਸੀਂ ਕਰ ਲੈਂਦੇ ਹਾਂ, ਥੋੜ੍ਹਾ ਬਹੁਤ ਕੀਰਤਨ ਵਗੈਰਾ।
ਨ ਪਰ ਨਾ ਜਿਵੇਂ ਮੈਂ ਛੋਟੀ ਝੁੰਡੇ ਤੋਂ ਸਿੱਖਿਆ ਜ਼ਰੂਰ ਸੀ ਪਰ ਮੈਂ ਨਾ ਉਸ ਤੋਂ ਬਾਅਦ ਜਿਵੇਂ ਕਹਿ ਲਓ ਕਿ ਨਹੀਂ ਕੀਤਾ ਵਿਆਹ ਤੋਂ ਬਾਅਦ। ਪਰ ਉਹ ਜਿਹੜਾ ਛੋਟੀ ਹੁੰਦਾ ਕਿੱਤਾ ਸੀ ਉਹ ਗੱਲ ਹੀ ਵੱਖਰੀ ਸੀ। ਕਹਿੰਦੇ ਆ ਬਚਪਨ ਚ ਤੁਸੀਂ ਹਰ ਚੀਜ਼ ਕਰ ਸਕਦੇ ਹੋ ਪਰ ਜੇ ਤੁਸੀਂ ਉਹਨੂੰ ਰੈਗੂਲਰ ਰੱਖੋਗੇ ਤਾਂ
ਹਾਂ ਪਰ ਫਿਰ ਵੀ ਮੈਂ ਕਹਿੰਦੀ ਹਾਂ ਖੁਦ ਵਾਸਤੇ ਟਾਈਮ ਨਿਕਾਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖੁਦ ਵਾਸਤੇ। ਤੇ ਖੁਦ ਨੂੰ ਵੀ ਸਮਾਂ ਦੇਣਾ ਚਾਹੀਦਾ ਇਹਦੇ ਨਾਲ ਦੇਖੋ ਸਾ ਸਾਡੀ ਨਾ ਮੈਂਟਲੀ ਹੈਲਥ ਮਾਨਸਿਕ ਜੋ ਤਣਾਅ ਵਗੈਰਾ ਹੁੰਦਾ ਨਾ ਉਹ ਸਭ ਕੁਛ ਦੂਰ ਹੋ ਜਾਂਦਾ ਬਿਲਕੁਲ ਸ਼ਾਂਤੀ ਮਨ ਵਿੱਚ ਸਕੂਨ ਹੋ ਜਾਂਦਾ ਬਿਲਕੁਲ ਬਿਲਕੁਲ ਬਹੁਤ ਅੱਛਾ ਲੱਗਦਾ ਮਨ ਨੂੰ ਅਗਰ ਅਸੀਂ ਮਨ ਦੀ ਕੀਤੀ ਹੋਈ ਚੀਜ਼ ਕਰਦੇ ਹਾਂ। ਆਪਣਾ ਸ਼ੌਕ ਪੂਰਾ ਕਰਨੇ ਆ ਹੋਰ ਇਹ ਦੇਖੋ ਕੋਈ ਮਾੜਾ ਵੀ ਨੀ ਹੈ। ਇੱਕ ਗੁਰੂ ਘਰ ਨਾਲ ਜੋੜਦਾ ਸਾਨੂੰ ਗੁਰਬਾਣੀ ਨਾਲ ਜੋੜਦਾ।
ਸਹੀ ਗੱਲ ਹੈ।
ਸਾਡੇ ਮਨ ਨੂੰ ਵੀ ਸ਼ਾਂਤੀ ਦਿੰਦਾ
ਸ਼ਾਂਤੀ ਰਹਿੰਦਾ ਬਿਲਕੁਲ ਕਿਉਂਕਿ ਸ਼ੌਕ ਇਹ ਚੀਜ਼ ਹੈ ਇਹ ਸ਼ਖਸੀਅਤ ਜਿਹਨੂੰ ਜਿਹੜੀ ਆਪਣੇ ਅੰਦਰੋਂ ਨਿਕਲ ਕੇ ਆਉਂਦੀ ਹੈ ਬਾਹਰ ਜਦੋਂ ਆਪਾਂ ਜੀਵਨ ਕਹਿੰਦੇ ਆ ਨਾ ਆਪਣੇ ਜੀਵਨ ਨੂੰ ਇੱਕ ਦਿਲਚਸਪ ਬਣਾਣਾ। ਤੇ ਖੁਸ਼ਹਾਲ ਬਣਾਣਾ ਤੇ ਇਹਨਾਂ ਚੀਜ਼ਾਂ ਨੂੰ ਕਹਿੰਦੇ ਅਪਣਾਣਾ ਪੈਂਦਾ ਹੈ।
ਪੈਂਦਾ ਹਾਂਜੀ ਜ਼ਰੂਰ ਜ਼ਰੂਰ ਦੇਖੋ ਹਰ ਹਮ
ਹਾਂਜੀ ਇਹ ਕਦੀ ਇਹ ਕਈ ਵਾਰ ਆਪਾਂ ਨੂੰ ਕਈ ਦੁੱਖ ਆਪਾਂ ਦੁਖੀ ਬੈਠੇ ਹਾਂ ਆਪਣਾ। ਤਣਾਅ ਬਹੁਤ ਹੋ ਗਿਆ ਤੇ ਇਹਨਾਂ ਚ ਵੀ ਹੈਲਪ ਕਰਦਾ ਬਹੁਤ ਮਦਦ ਕਰਦਾ ਆਪਣੀ
ਹਾਂਜੀ ਹਾਂਜੀ ਬਹੁਤ ਜ਼ਿਆਦਾ।
ਆਪਣੇ ਨੂੰ ਕਹਿੰਦੇ ਨਾ ਭਰ ਦਿੰਦਾ ਖੁਸ਼ੀਆਂ ਨਾਲ। ਆਪਾਂ ਨੂੰ ਇਕੱਲਾ ਕਦੀ ਫੀਲ ਨਹੀਂ ਹੁੰਦਾ
ਹੋਰ ਆਪ ਜੀ ਦੀ ਇਸ ਤੋਂ ਇਲਾਵਾ ਹੋਰ ਕੀ ਹੈ।
ਦੇਖੋ ਮੈਨੂੰ ਘੁੰਮਣਾ ਬਹੁਤ ਪਸੰਦ ਹੈ, ਜਿਵੇਂ ਸ਼ੋਪਿੰਗ ਕਰਨਾ ਬਹੁਤ ਜ਼ਿਆਦਾ। ਕਿ ਮੈਨੂੰ ਇਹ ਹੁੰਦਾ ਕਿ ਇਹ ਤਾਂ ਹਰ, ਹਰ ਔਰਤ ਨੂੰ ਹੈ। ਜੀ ਬਿਲਕੁਲ ਅਗਰ ਮੌਕਾ ਮਿਲਿਆ ਤਾਂ ਮਿਲਦਾ ਕਹਿੰਦੇ ਕਿ ਹਾਂ ਵਿਕਿਓ ਛੱਡੋਗੇਓ
ਹਾਂਜੀ ਬਿਲਕੁਲ ਬਿਲਕੁਲ ਭਾਵੇਂ ਉਹ ਥੋੜ੍ਹਾ ਬਹੁਤ ਹੀ ਹੋਏ ਸ਼ੋਪ ਪਿੰਗ ਦਾ ਤਾਂ ਹਰ ਕੀ ਸੇ ਨੂ ਹੈ ਭਾਵੇਂ ਉਹ ਕੋਈ ਛੋਟੀ ਜਿਹੀ ਚੀਜ਼ ਲੈਣ ਮਾਰਕੀਟ ਜਾ ਕੇ ਭਾਵੇਂ ਬਹੁਤ ਵੱਡੀ ਲੈਓ ਹਰ ਹਰ ਇੱਕ ਹਾਂ ਰੀਝ ਹੁੰਦੀ ਹੈ ਹਰ।
ਸਹੀ ਗੱਲ ਮੇਰੀ ਸਹੇਲੀ ਮੈਨੂੰ ਕਹਿੰਦੀ ਹੈ ਕਿ ਚੱਲ ਚਲੀਏ ਜਦੋਂ ਕਹਿ ਦਿੰਦੀ ਮੈਂ ਤਿਆਰ ਰਹਿੰਦੀ ਹਾਂ ਮੈਨੂੰ ਕਦੇ ਨੀ ਭਾਵੇਂ ਦਰਦ ਹੋਵੇ ਕੋਈ ਦੁੱਖ ਹੋਵੇ ਕੋਈ ਨੀ ਮੈਂ ਇੱਕ ਗੱਲ ਹੀ ਕਹਿੰਦੀ ਹਾਂ ਮੈਂ ਕਿਹਾ। ਮੈਂ ਲੈਣ ਕੁਛ ਨੀ ਜਾਣਾ ਜੇ ਪਸੰਦ ਆ ਗਿਆ ਤਾਂ ਲੈ ਲੈਣਾ ਉਹ ਨੀ ਵੇਖਣਾ ਮੈਂ
ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਅਤੇ ਹੋਰ ਹੋਰ ਕੁਛ।
ਬਸ ਇਹ ਇਹਨਾਂ ਦੇ ਜਿਆਂ ਚੀਜ਼ਾਂ ਤੇ ਨਾ ਮੈਂ ਹੁਨਰ ਰੱਖਦੀ ਪਹਿਲਾਂ ਮੈਂ ਆਰਟ ਬਹੁਤ ਕਰਦੀ ਸੀ ਛੋਟੇ ਹੁੰਦੇ ਹਾਂਜੀ ਮੈਂ ਹਾਂਜੀ ਇੱਕ ਜਿਵੇਂ ਕਹਿੰਦੇ ਨਾ ਮੈਂ ਇੱਕ ਕੱਪੜਿਆਂ ਦੀ ਡਿਜ਼ਾਇਨ ਬਹੁਤ ਕਰਦੀ ਸੀ। ਖੁਦ ਮਤਲਬ ਵਰਕ ਕਰਦੀ ਸੀ ਆਪ ਮਤਲਬ ਮਤਲਬ ਬੜਾ ਇੱਕ ਬਚਪਨ ਚ ਤਾਂ ਬਹੁਤ ਸ਼ੌਂਕ ਹੁੰਦੇ ਆ ਤੁਹਾਨੂੰ ਪਤਾ। ਮੈਂ ਵਿਆਹ ਤੋਂ ਬਾਅਦ ਵੀ ਕੀਤਾ ਬਹੁਤ ਮਤਲਬ ਐਵੇਂ ਹੀ ਲਗੇ
ਬਈ ਆਪਣੇ ਵਾਸਤੇ ਵੀ ਟਾਈਮ ਨਿਕਾਲਣਾ ਜਰੂਰਤ ਹਾਂਜੀ।
ਇਹ ਹੁਨਰ ਤਾਂ ਹੀ ਨਿਕਲ ਕੇ ਆਉਂਦੇ ਹਨ ਨਾ ਜੇ ਆਪਾਂ ਆਪਦੇ ਦਿਲ ਨੂੰ ਕਹਿੰਦੇ ਨਾ ਕੰਟਰੋਲ ਨਾ ਕਰੋ ਮਨ ਵੀ ਸੁਣਦੇ ਆ ਸਹੀ ਗੱਲ ਹੈ। ਮਾਨ ਦੀ ਪੂਰੀ ਕਰੋ। ਕਹਿੰਦੇ ਆ ਮੋਰੀ ਕਰਕੇ ਜ਼ਰੂਰ ਕਿਉਂਕਿ ਦੇਖੋ ਟਾਈਮ ਦਾ ਪਤਾ ਨੀ ਸਮਾਂ ਇਹੋ ਜਿਹਾ ਪਤਾ ਹੀ ਨਹੀਂ ਚੱਲਦਾ ਕਦੋਂ ਕਿਸੇ ਇਨਸਾਨ ਨੇ
ਕਿੱਥੇ ਚਲੇ ਜਾਨਾ।
ਕਹਿੰਦੇ ਜੋ ਟੈਮ ਮਿਲਿਆ ਉਹਨੂੰ ਸੰਭਾਲ ਲੋ ਤੇ ਉਹਦੇ ਇੰਜੋਏ ਕਰੋ ਕਹਿੰਦੇ ਉਹ ਮ ਉਹ ਮਨੋਰੰਜਨ
ਸਮਾਂ ਹੈ ਹੀ ਅਨਮੋਲ ਚੀਜ਼ ਉਹਨੂੰ ਕੋਈ ਫੜ ਨਹੀਂ ਸਕਦਾ। ਮਤਲਬ ਆਪਣੇ ਸਮੇਂ ਰਹਿੰਦੇ ਆਪਣੇ ਹਰ ਇੱਕ ਸ਼ੌਂਕ ਪੂਰੇ ਕਰੋ। ਸਭ ਕੁਛ ਉਹ ਵੀ ਤੁਹਾਡੇ ਨਾਲ ਹੀ ਹੈ ਹਾਂਜੀ ਮੈਨੂੰ ਵੀ ਹੈ ਥੋੜ੍ਹਾ ਡਰੋਇੰਗ ਦਾ।
ਬਹੁਤ ਵਧੀਆ ਗੱਲ ਹੈ।
ਜਿਵੇਂ ਮਹਿੰਦੀ ਵਗੈਰਾ ਲਗਾ ਲੈਂਦੇ ਹਾਂ ਹਾਂਜੀ ਥੋੜ੍ਹੀ ਜਿਹੀ ਜਿਵੇਂ ਬਰਾਈਟ। ਡ ਵਗੈਰਾ ਨੂੰ ਹਾਂਜੀ ਮਹਿੰਦੀ ਲਗਾ ਲੈਂਦੇ ਹਾਂ ਥੋੜ੍ਹੀ ਆਰਟ ਵਗੈਰਾ ਕਰ ਲੈਂਦੇ ਹਾਂ
ਬਹੁਤ ਵਧੀਆ ਗੱਲ ਹੈ ਸਹੀ ਗੱਲ ਹੈ।
ਵੀ ਸ਼ੌਕ ਹੈ ਪੈਰੇ ਤੇ ਮਾਵੇਂ ਨੀ ਹਨ ਕੁਕਿੰਗ ਦਾ ਵਿ ਬੱਚੇ ਹੋ ਗਏ ਨੇ ਬੱਚਿਆਂ ਵਾਸਤੇ ਬਣਾਣੀ ਪੈਂਦੀਆਂ ਹਨ ਸ ਮਤਲਬ ਕਿ ਇਹੀ ਕੋਈ ਚੀਜ਼ ਨਵੀਂ ਸਿੱਖੀ ਹੈ ਮਨ ਨੂੰ ਹੁੰਦਾ ਵੀ ਬੱਚੇ ਬਾਹਰ ਦਾ ਨਾ ਕੁਛ। ਖਾਣ ਇਸ ਕਰਕੇ ਦੇਖੋ ਖੁਦ ਬਣਾਉਂਦੇ ਹਾਂ।
ਪਰ ਜਿਹੜਾ ਆਪ ਦਾ ਕਰਨਾ ਹਾਂਜੀ ਬਿਲਕੁਲ ਜੋ ਆਪ ਕਰਦੇ ਹੋ ਨਾ ਉਹਦਾ ਇੱਕ ਮ ਮਨ ਨਾ ਪਤਾ ਨੀ ਇੰਨਾ ਖੁਸ਼ ਰਹਿੰਦੇ ਕਹਿੰਦੇ ਕਿ ਹਾਂ ਬਈ ਹੁਣ ਮੈਂ ਆਪ ਦੇ ਹੱਥੀਂ ਬਣਾਇਆ ਕੋਈ ਤਾਰੀਫ਼ ਕਰਦੇ। ਜਿਹੜੇ ਹੱਥਾਂ ਦੀ ਬਣਾਈ ਚੀਜ਼ ਆ ਆਪਾਂ ਕੋਈ ਵੀ ਚੀਜ਼ ਲੈ ਲਓ ਕਿਤੇ ਵੀ ਹਾਂ ਬਿਲਕੁਲ ਕੀ ਚਾਹੀਦਾ ਆਪਾਂ ਨੂੰ ਸਹੀ ਗੱਲ ਆ। ਪ੍ਰੇਰਿਤ ਕਰਦਾ ਹੈ ਨਾ ਆਪਾਂ ਨੂੰ ਇਹਨਾਂ ਨਵੀਆਂ ਚੀਜ਼ਾਂ ਨੂੰ ਸਿੱਖਣ ਲਈ ਪ੍ਰੇਰਿਤ ਕਰਦਾ ਹੈ। ਆਪਣੇ ਆਪਾਂ ਨਵੀਆਂ ਚੀਜ਼ਾਂ ਸਿੱਖਾਂਗੇ ਤਾਂ ਹੀ ਆਪਣੇ ਸ਼ੌਂਕ ਵਧਣਗੇ। ਜੇ ਆਪਾਂ ਚੁੱਪ ਕਰਕੇ ਬੈਠੇ ਰਹਾਂਗੇ, ਆਪਣੇ ਆਪ ਨੂੰ ਦਬਾ ਕੇ ਰੱਖਾਂਗੇ। ਤੇ ਜ਼ਿੰਦਗੀ ਨੂੰ ਜੀਣ ਦਾ ਮੌਕਾ ਨਹੀਂ ਮਿਲਦਾ।
ਹਾਂਜੀ, ਹਾਂਜੀ ਬਿਲਕੁਲ ਜਿਵੇਂ ਹੁਣ ਗਰਮੀਆਂ ਵਿੱਚ ਵਿੱਚ ਥੋੜ੍ਹਾ ਬਹੁਤ ਆਪਾਂ ਬੱਚਿਆਂ ਨੂੰ ਵੀ ਸਿਖਾਉਂਦੇ ਹਾਂ ਕੀਰਤਨ ਦਾ।
ਜੀ ਬਹੁਤ ਵਧੀਆ ਗੱਲ ਹੈ।
ਹਾਂ ਸਰਦੀਆਂ ਵਿੱਚ ਨਵਾਂ ਸ਼ੌਂਕ ਹੋ ਜਾਂਦਾ ਕਰੋਸ਼ੀਏ ਦਾ।
ਹਾਂਜੀ ਹਾਂਜੀ
ਹਰ ਇੱਕ ਲੇਡੀਜ਼ ਨੂੰ ਆਉਂਦਾ ਕੁਛ ਔਨ ਸਿਲਾਈਆਂ ਦਾ ਕੁਛ ਕਰ ਲਈਏ। ਅਤੇ ਜਿਵੇਂ ਵੈਸੇ ਮੈਂ ਕਰੋਸ਼ੀਏ ਨਾਲ ਆਪਣੇ ਸਵੈਟਰ ਵਗੈਰਾ ਵੀ ਬਣਾਏ ਹੋਏ ਨੇ। ਮਤਲਬ ਕਿ ਸਿੱਖਿਆ ਤਾਂ ਮੈਂ ਬਾਅਦ ਚੋਂ ਹੀ ਸੀ। ਹਾਂਜੀ ਆਪਣੀ ਮਦਰ ਇਨ ਲੋਅ ਤੋਂ ਹੀ ਸਿੱਖਿਆ ਸੀ ਬਾਅਦ ਚ ਹੀ ਸਿੱਖਿਆ ਪਰ ਉਹ ਵੀ ਮਤਲਬ ਕਿ ਮੈਂ ਕਹਿੰਦੀ ਹਾਂ ਉਹਨਾਂ ਨੇ ਵੀ ਮੈਨੂੰ ਟਰੇੇਨ ਕੀਤਾ ਵੀ ਉਹ ਵੀ ਬਹੁਤ ਅੱਛਾ ਹੁਣ ਮੈਂ ਬਣਾਉਂਦੀ ਹਾਂ ਪਹਿਲੇ ਮੈਨੂੰ ਕੁਛ ਨੀ ਆਉਂਦਾ ਸੀ। ਹੁਣ ਮੈਂ ਜੈਕਿਟ ਵਗੈਰਾ ਬਣਾਉਂਦੀ ਹਾਂ ਜਿਵੇਂ ਟਿਕ ਕਿਆਂ ਚਲਦੀਆਂ ਨਾ ਸੁਕੇਅਰ ਚੋਰਸ ਟਾਈਪ ਵਿੱਚ ਫਲਾਰ ਬਣੇ ਹੁੰਦੇ ਨੇ। ਹਾਂ ਓਦਾਂ ਦੀ ਜੜਤ ਕਰਕੇ ਟਿੱਕੀਆਂ ਬਣਾਈਆਂ ਦੀਆਂ ਉਸ ਸਵੈਟਰ ਬਣਾਇ ਦਾ ਮਤਲਬ ਕਿ ਸ਼ੌਂਕ ਤਾਂ ਬਹੁਤ ਸਾਰੇ ਨੇ ਬਸ ਉਹੀ ਗੱਲ ਹੈ ਨਾ ਸਮਾਂ ਦਾ ਹੋ ਜਾਂਦਾ। ਬਈ, ਕੱਢਣਾ ਪੈਂਦਾ ਖੁਦ ਨੂੰ।
ਸਹੀ, ਹਾਂ ਟਾਈਮ ਦੇਣਾ ਪੈਂਦਾ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਆਪਾਂ ਘਰ ਦੇ ਕੰਮਾਂ ਚ ਨਾ, ਕਰਕੇ, ਆਪਦੇ ਵਾਸਤੇ ਟਾਈਮ ਨਹੀਂ ਨਿ ਕਾਲ ਪਾਉਂਦੇ, ਤੇ ਕਹਿੰਦੇ ਟਾਈਮ, ਨਿਕਾਲਨਾ ਚਾਹੀਦਾ ਹੈ। ਆਪਾਂ ਜਲਦੀ ਉੱਠਾਂ
ਅਗਰ, ਹਾਂ ਅਗਰ ਅਸੀਂ-ਅਸੀਂ ਪਲੈਨ ਸ ਕਰਕੇ ਚੱਲਾਂਗੇ ਨਾ, ਹਾਂਜੀ! ਉੱਥੇ ਭਾਵੇਂ ਮਾਲਕ ਦੀ ਮਰਜੀ ਆ। ਉਹਨਾਂ ਨੇ ਸਭ ਕੁਛ ਪਲੈਨ, ਉਹਨਾਂ ਨੇ ਕੀਤਾ ਦਾ ਹੈ। ਪਰ ਫਿਰ ਵੀ ਖੁਦ ਵਾਸਤੇ, ਖੁਦ ਨੂੰ ਆਪਣੇ ਅੰਦਰੋਂ, ਕੋਈ ਮਤਲਬ ਕਿ ਹੋਬੀ ਕੱਢਣ ਵਾਸਤੇ, ਆਪਣੇ ਵਾਸਤੇ ਥੋੜ੍ਹਾ ਜਿਹਾ, ਟਾਈਮ ਨਿਕਾਲਣ ਪ ਪਿੱਛੇ ਥੋੜਾ ਜਿਹਾ, ਜਲਦੀ ਉੱਠਣਾ ਪੈਂਦਾ, ਸਾਰੇ ਕੰਮ ਜਲਦੀ-ਜਲਦੀ ਕਰਕੇ, ਫ੍ਰੀ ਹੋ ਕੇ ਫਿਰ ਦੇਖੋ, ਟਾਈਮ ਹੀ ਟਾਈਮ ਬਾਅਦ ਚ, ਸਾਡੇ ਕੋਲ। ਭਾਵੇਂ, ਅਸੀਂ ਉਹ ਸਿਲਾਈਆਂ ਲੈ ਕੇ, ਬਹਿ ਜਾਈਏ ਕੀਰਤਨ ਕਰਕੇ, ਆਪਣੇ ਮਨ ਨੂੰ ਕਰ ਲਈਏ ਅ
ਇੱਕ ਆਪਨੇ, ਮਨ ਨੂੰ ਲਗਾਉਨਾ ਹੈ। ਕਿਸੇ ਤਰੀਕੇ ਨਾਲ ਮਰਜੀ ਲਗਾਓ ਤੁਸੀ, ਕਹਿੰਦੇ। ਉਹੀ ਹੈ ਨਾ, ਇਹ ਰੰਗਾ ਭਰਿਆ ਜੀਵਨ ਦਿੱਤਾ ਆਪਾਂ ਨੂੰ ਕਿਉਂਕਿ, ਹਰ ਤਰ੍ਹਾਂ ਦੇ ਰੰਗ ਹੈਂ, ਇਨਦੇ ਵਿੱਚ। ਜੇ ਆਪਾਂ, ਉਹਨਾਂ ਰੰਗਾਂ ਚ ਮਿਲਾਂਗੇ, ਤੇ ਕਿੰਨੇ ਸੋਹਣੇ ਲੱਗਾਂਗੇ। ਉਹੀ ਜੇ, ਇਹ ਰੰਗ ਆਪਣੇ ਜਿਹੜੇ ਨਿਖਰ ਕੇ, ਬਾਹਰ ਆਂਦੇ ਆ ਨਾ, ਇਹ ਸਿਰਫ ਅੰਦਰੋਂ ਆਂਦੇ।
ਹੂੰ, ਬਿਲਕੁਲ ਜੀ ਬਿਲਕੁਲ। ਮੈਨੂੰ, ਖੁਦ ਮਤਲਬ ਕਿ, ਮਹਿੰਦੀ ਦਾ ਵੀ ਸ਼ੌਕ ਹੀ ਸੀ। ਐ, ਵੀ ਮੈਂ ਸਿੱਖੀ ਨੀ, ਹਾਂਜੀ। ਇਹ ਵੀ ਜਿਵੇਂ, ਅੱਜ ਕੱਲ ਦੇਖ ਲਓ, ਫ਼ੋਨ ਹਰ ਕਿਸੀ ਕੋਲ ਹੈ ਟੈਕਨੋਲੋਜੀ। ਤੇ ਕੁ ਕੁਛ ਵੀ, ਦੇਖ ਲਿਆ ਵਿੱਚੋਂ ਕਰ ਲੈਨੀ ਆ, ਡਰਾਅ ਕਰਨੀ ਆ, ਇੱਕ ਵਾਰ ਥੋੜ੍ਹਾ ਗਲਤ ਬਣਦਾ, ਦੂਸਰੀ ਵਾਰ ਤੀਸਰੀ ਵਾਰ, ਦੇਖੋ ਆਪਣੇ ਆਪ, ਥੋੜ੍ਹਾ ਉਹ ਠੀਕ ਬਣਨਾ ਸ਼ੁਰੂ ਹੋ ਜਾਂਦਾ।
ਹਾਂਜੀ, ਫਿਰ ਉਹਦੇ, ਬਾਅਦ ਅੱਛਾ ਡਰਾਅ ਹੁੰਦਾ ਫਿਰ, ਹਾਂਜੀ। ਵੀ ਮਨ ਨੂੰ, ਖੁਸ਼ੀ ਮਿਲਦੀ ਹੈ। ਵੀ ਅਸੀ ਮਿਹਨਤ ਕਰ ਰਹੇ ਹਾਂ, ਇਸ ਚੀਜ਼ ਦੇ ਉਪ ਪਰ ਅਗਰ ਸ਼ੌਂਕ ਆ, ਉਹਦੇ ਤੇ ਵੀ ਮਿਹਨਤ ਕਰ ਰਹੀ ਹਾਂ ਨਾ। ਤੇ ਉਹ ਬਹੁਤ ਅੱਛੀ ਨਿਕਲ ਕੇ ਬਾਹਰ ਆ
ਬਿਲਕੁਲ, ਸਹੀ ਗੱਲ ਕਹੀ ਏ। ਬਿਲਕੁਲ, ਜਿਹੜੇ ਸ਼ੌਂਕ ਹੈਂ ਨਾ, ਅਪਨੇ ਅੰਦਰ, ਨਵੇਂ ਚੰਗੇ- ਚੰਗੇ ਸ਼ੌਕ, ਆਪਾਂ ਪੈਦਾ ਕਰਦੇ ਹਾਂ। ਇਹ ਆਪਾਂ ਨੂੰ, ਕਹਿੰਦੇ ਏਂ ਨਾ, ਕਿ ਆਪਾਂ, ਇਹ ਆਪਨੇ ਅੰਦਰ ਹੁਨਰ ਹੋਏਗਾ। ਆਪਾਂ ਹੋਰਾਂ ਨੂੰ ਵੀ ਸਿਖਾਉਂਨੇਂ ਆਂ। ਜਰੂਰੀ ਨਹੀਂ ਹੈ, ਹਰ ਸ਼ੋ, ਹਰ ਕਿਸੇ ਨੂੰ, ਪੈਸੇ ਦੇ ਕੇ ਸਿਖਾਇਆ ਜਾਏ। ਨਹੀਂ, ਕਿਸੇ ਤੇ ਹਾਂ, ਇਹ ਸ਼ੌਕ ਏ ਨਾ ਜਿਹੜਾ, ਮੁੱਲ ਹੀ ਨਹੀਂ ਹੁੰਦਾ। ਨਾ ਮੁੱਲ ਕੋਈ ਦੇ ਸਕਦਾ ਤੇ, ਨਾ ਮੁੱਲ ਇਹਦਾ ਹੁੰਦਾ ਲੈ ਸਕਦਾ, ਸਹੀ ਗੱਲ ਐ।
ਬਿਲਕੁਲ, ਇਹ ਬਸ ਮਨ ਵਿੱਚ ਹੋਣਾ ਚਾਹੀਦਾ। ਮੈਂ ਤੇ ਕਹਿੰਦੀ ਹਾਂ, ਮੇਰੇ ਕੋਲ ਬੱਚੇ ਸਿੱ ਖਦੇ, ਵੀ ਹੈ ਨ ਮੈਂ ਵੀ ਹੋਰ ਵੀ, ਸਿੱਖਨੀ ਆਂ ਅੱਗੋਂ, ਹੋਰ ਮਿਹਨਤ ਕਰਨੀ ਆ। ਬਈ ਥੋੜ੍ਹਾ ਹੋਰ ਅੱਛਾ ਹੋ ਜਾਏ, ਹਾਂਜੀ- ਹਾਂਜੀ।
ਵਧੀਆ ਗੱਲ, ਬਹੁਤ ਵਧੀਆ ਗੱਲ ਐ, ਹਾਂ ਨਹੀਂ ਵਧੀਆ ਗੱਲ ਐ, ਬਹੁਤ। ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਅਪਨੀ ਸ਼ਖਸੀਅਤ ਹੈ। ਦਿੱਤੀ ਹੋਈ ਮਾਲਿਕ ਨੇ। ਉਹਨੂੰ ਕਹਿੰਦੇ ਹੈ, ਜੇ ਉਹਨੇ ਦਿੱਤੀ ਹੈ, ਤੇ ਉਹਨੂੰ ਸਵਾਰਨਾ ਆਪਾਂ।
ਹਾਂਜੀ, ਉਹ ਸਾਡੇ ਹੱਥ ਵਿੱਚ ਹੈ, ਅਸੀਂ ਸਵਾਰ ਰਹੇ ਹਾਂ, ਕੀ ਕਰ ਰਹੇ ਹਾਂ, ਹਾਂਜੀ ਜੀ।
ਚਲੋ, ਚਲੋ ਬਹੁਤ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ। ਫਿਰ ਮਿਲਦੇ ਆਂ।
ਜੀ ਗੱਲ -ਗੱਲ ਕਰਕੇ, ਬਹੁਤ ਚੰਗਾ ਲੱਗਿਆ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।